ਹੈਲੋ।
ਹੈਲੋ, ਹਾਂਜੀ। ਸਤਿ ਸ੍ਰੀ ਅਕਾਲ ਜੀ। ਹੋਰ, ਠੀਕ ਹੋ?
ਅੱਛਾ ਵੀਰ ਜੀ।
ਮਤਲਬ ਮੈਨੂੰ ਇਹ ਦੱਸੋ, ਮਤਲਬ ਕਿਹੜੇ ਟੋਪਿਕ ਤੇ ਗੱਲ ਕਰਨੀ ਰੋਂਦੀ। ਕਿੱਦਾਂ ਯੂਜ ਕਰਨੀ ਹੁੰਦੀ ਹੈ ਐਪ।
ਜਿਵੇਂ ਅਹ ਸਾਡਾ ਟੋਪਿਕ ਹੈ ਜੀ ਕਲਚਰ। ਅਸੀਂ ਕਰਨੀ ਗੱਲ ਤੇ ਪਰੰਪਰਾਵਾਂ ਤੇ।
ਤੇ ਮਤਲਬ ਜਿੱਦਾਂ ਹੁਣ ਮੈਂ ਗਰੁੱਪ ਵਿੱਚ ਲਿਖਿਆ ਸੀ। ਠੀਕ ਹੈ, ਮੈਨੂੰ ਫਰੀ ਹੈ ਕੋਈ ਕਾਲ ਕਰੋ। ਤੇ ਤੁਸੀਂ ਮਤਲਬ ਕਿਸ ਤਰਾਂ ਕੀਤਾ, ਮੇਰਾ ਨੰਬਰ ਪਾ ਕੇ ਕੀਤਾ। ਕੋਲ ਨੀ ਕਿੱਤਾ।
ਹਾਂਜੀ।
ਉਹ ਨਾ ਮੇਰੇ ਕਿਹਾ, ਮੈਨੂੰ ਇਹ ਪਹਿਲੇ ਚਲਾਣੀ ਨੀ ਆ ਰਹੀ ਨਾ, ਬਿਲਕੁਲ ਕੁਛ ਪਤਾ ਨੀ ਲੱਗ ਰਿਹਾ ਤਾਂ ਕਰਕੇ। ਕੋਈ ਗਾਈਡ ਕਰਨ ਆਲਾ ਨੀ ਹੈ ਨਾ।
ਤੁਹਾਨੂੰ ਦਸ ਮਿੰਟ ਇਸ ਟੋਪਿਕ ਤੇ ਗੱਲ ਕਰਨੀ ਪੈਣੀ ਆ। ਤੇ ਉਸ ਤੋਂ ਬਾਅਦ ਤੁਸੀਂ ਦੁਸਰੇ ਹੋਰ ਟੋਪਿਕ ਤੇ ਗੱਲ ਕਰ ਸਕਦੇ ਹੋ ਦਸ ਮਿੰਟ ਗੱਲ ਕਰਨੀ ਪੈਣੀ ਇਹਦੇ 'ਚ
ਅੱਛਾ ਉਹ ਦਸ ਮਿੰਟ ਹੁਣੇ ਕਰਨੀ ਹੈ ਜਿੱਦਾਂ ਥੋੜੀ ਦੇਰ ਰੁਕ ਕੇ ਵੀ ਕਰ ਸਕਦੇ ਆਂ।
ਨਹੀਂ ਜੀ ਹੁਣੇ ਕਰਨੀ ਜਿਵੇਂ ਕਿ ਸਾਡਾ ਵਿਸ਼ਾ ਹੈ ਜੀ ਪਰੰਪਰਾਵਾਂ ਤੇ ਹੁਣ ਪਰੰਪਰਾਵਾਂ ਤੋਂ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੁੱਛ ਆਪਣੇ ਸਾਂਝੇ ਕਰਨੇ ਤੇ ਕੁਛ ਮੈਂ ਸਾਂਝੇ ਕਰਨੇ ਆ।
ਅੱਛਾ
ਹਾਂਜੀ ਹੁਣ ਦੱਸੋ ਪਰੰਪਰਾਵਾਂ ਬਾਰੇ ਤੁਹਾਡਾ ਕੀ ਵਿਚਾਰ ਐ।
ਹੂੰ ਪਹਿਲਾਂ ਤੁਸੀਂ ਦੱਸੋ ਫੇਰ ਮੈਂ ਉਸ ਸਾਬ ਨਾਲ ਦੱਸਾਂਗਾ ਨਾ।
ਪਰੰਪਰਾਵਾਂ ਸਾਡੇ ਮਨੁੱਖੀ ਜੀਵਨ ਦੇ ਵਿੱਚ ਬਹੁਤ ਡੂੰਘਾ
ਸਰ ਪਾਉਂਦੇ ਸਾਡੇ ਕੁਛ ਰੀਤੀ ਰਿਵਾਜ ਨੇ ਜਿਹੜੇ ਦਰ ਪੀੜੀ ਦੜ ਪੀੜੀ ਚਲੀ ਜਾਂਦੇ ਨੇ ਤਿਵੇਂ ਜਿਵੇਂ ਕਿ ਹੁਣ ਸਾਡੇ ਬਜ਼ੁਰਗਾਂ ਨੇ ਜਿਹੜੇ ਪਰੰਪਰਾਵਾਂ ਚਲਾ ਦਿੱਤੀਆਂ ਨੇ ਜਿਵੇਂ ਕਿ ਵਿਆਹਵਾਂ ਸ਼ਾਦੀਆਂ ਮਤਲਬ ਜਿਹੜੇ ਰੀਤੀ ਰਿਵਾਜ ਜਿਹੇ ਚੱਲਦੇ ਨੇ ਆਪਾਂ ਉਹਨੂੰ ਹੀ ਚਲਾਈ ਜਾਂਦੇ ਪਏ ਆਂ ਲੇਕਿਨ ਜਿਹੜੀ ਅੱਜ ਦੀ ਪੀੜ੍ਹੀ ਆ ਉਹ ਇਹਨਾਂ ਚੀਜ਼ ਨੂੰ ਅਕਸੈਪਟ ਨਹੀਂ ਕਰਦੀ ਓ। ਕਹਿੰਦੇ ਨਹੀਂ ਜੀ ਇਹਦੇ ਵਿੱਚ ਬਦਲਾਵ ਚਾਹੁੰਦੀਆਂ ਨੇ। ਜਿਵੇਂ ਕਿ ਪੁਰਾਣੇ ਜਮਾਨੇ ਵਿੱਚ ਦੇਖੋ ਇਹ ਸੀ।
ਤੇ ਹੁਣ
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਪੁਰਾਣੇ ਜਮਾਨੇ 'ਚ ਕੀ ਹੁੰਦਾ ਸੀ ਜਿਹੜੀ ਕੁੜੀ ਹੁੰਦੀ ਹੀ ਉਹ ਵਿਆਹ ਤੋਂ ਬਾਅਦ ਆਪਣਾ ਘਰ ਸਾਂਭਦੀ ਸੀ ਘਰੇ ਰਹਿ ਕੇ ਤੇ ਇੱਕ ਜਿਹੜਾ ਬੰਦਾ ਸੀ ਉਹ ਬਾਹਰ ਕਮਾਉਣ ਜਾਂਦਾ ਸੀ ਉਹਦੋਂ ਹੋ ਸੀਗਾ ਬਾਹਰੋਂ ਕਮਾ ਕੇ ਲਿਆਉਣਾ ਤੇ ਜਨਾਨੀ ਉਹ ਉਸ ਪੈਹੇ ਨਾਲ ਘਰ ਨੂੰ ਘਰ ਬਨਾਂਦੀ ਸੀ ਘਰ ਬਣਾਂਦੀ ਹੀ ਤੇ ਅੱਜ ਦੇ ਟੈਮ ਤੇ ਕੀ ਅਗਲੀਆਂ ਕਹਿੰਦੀ ਨਹੀਂ ਜੀ ਅਸੀਂ ਵੀ ਬਾਹਰ ਜਾਣਾ ਕਮਾਉਣ ਵਾਸਤੇ ਜੇ ਤੁਸੀਂ ਵੀ ਬਾਹਰ
ਅਸੀਂ ਹੋਰ ਪਿੱਛੋਂ ਰੋਟੀਆਂ ਕੌਣ ਬਣਾਏਗਾ।
ਹੁਣ ਆਏਗਾ। ਅੱਜ ਕੱਲ ਇਹੀ ਤਾਂ ਹੈ ਕੋਈ ਰੋਟੀਆਂ ਨਹੀਂ ਬਣਾਣਾ ਚਾਹੁੰਦਾ। ਮਗਰੋ ਅਸੀਂ ਕੰਮ ਵਾਲੀ ਵੀ ਰੱਖ ਲੈਂਣੇ ਹਾਂ ਤੇ ਕੰਮ ਵਾਲੀ ਵੀ ਸਾਡੇ ਇੰਨੀ ਸਾਫ਼ ਸਫ਼ਾਈ ਦਾ ਖਿਆਲ ਨਹੀਂ ਰੱਖਦੇ ਜਿੰਨੇ ਸਾਡੇ ਮਾਪੇ ਰੱਖਦੇ ਨੇ ਜਿਵੇਂ ਘਰਦੀ ਘਰਦੇ ਰੱਖਦੇ ਨੇ ਤੇ
ਸਹੀ ਗੱਲ ਏ ਬਿਲਕੁਲ
ਠੀਕ ਹੈ ਕਿ ਨੀ। ਇਸ ਕਰਕੇ ਕਿਹਾ ਜਾਂਦਾ ਕਿ ਪਰੰਪਰਾਵਾਂ ਦਾ ਸਾਡੇ ਜੀਵਨ ਦੇ ਮਨੁੱਖੀ ਜੀਵਨ ਤੇ ਬਹੁਤ ਡੂੰਘਾ ਅਸਰ ਪੈਂਦਾ। ਹੁਣ ਜਿਵੇਂ ਕਿ ਸਾਡੇ ਦਾਦਾ ਦਾਦੀ, ਨਾਨਾ ਨਾਨੀ ਨੂੰ ਕੁਝ ਇਹੋ ਜਿਹੀ ਚੀਜ਼ਾਂ ਬਣਾ ਜਾਂਦੇ ਨੇ। ਰੀਤੀ ਰਿਵਾਜ ਬਣਾਏ ਹੋਏ ਨੇ ਜਿਵੇਂ ਕਿ ਜਦੋਂ ਬੱਚਾ ਹੁੰਦਾ ਹੈ ਅਸੀਂ ਉਹਨੂੰ ਨਵੇਂ ਕੱਪੜੇ ਨਹੀਂ ਪੁਆਉਣੇ ਹੁੰਦੇ। ਸਵਾਂ ਮਹੀਨਾ ਲੇਕਿਨ ਅੱਜ ਦੀ ਜਿਹੜੀ ਮੋਡਰਨ ਦੀ ਹੈਗੀ ਆ ਉਹ
ਅੱਜ ਦੇ ਬੱਚਿਆਂ ਨੂੰ ਬੱਚਾ ਹੁੰਦਾ ਬੱਚੇ ਨੂੰ ਡਰੈਸਾਂ ਪਾ ਦਿੰਦੇ ਨੇ ਸ਼ੋਰਟ ਨਿੱਕੇ -ਨਿੱਕੇ ਕੀ ਜੀ ਬਣਦੀਆ ਅੱਜ ਕੱਲ ਛੋਟੀ-ਛੋਟੀ ਕੁਛ ਛੋਟੀਆਂ ਫਿਰ ਕੁੜੀ ਹੋਏ ਤੇ ਛੋਟੀ ਜਿਹੀ ਕੁੜੀ ਆਸਤੇ ਫਰਾਕ ਬਣ ਜਾਂਦੀ ਛੋਟਾ ਜਿਹਾ ਮੁੰਡਾ ਤੇ ਉਹਦੇ ਉੱਤੇ ਨਿੱਕਰ ਵਗੈਰਾ ਛੋਟੀ ਬਣ ਜਾਂਦੀ ਜੋੜਾ ਬਣਾ ਕੇ ਰੱਖਿਆ ਹੋਇਆ।
ਹਾਂਜੀ ਤੇ ਜੰਮਦਿਆਂਨੂੰ ਕਹਿੰਦੇ ਕੱਪੜੇ ਨਵੇਂ ਨਹੀਂ ਪੁਵਾਉਣੇ ਚਾਹੀਦੇ ਨਾਲੇ ਆਪਾਂ ਕੱਪੜੇ ਨੂੰ ਵਾਸ਼ ਵੀ ਨਹੀਂ ਕਰਦੇ। ਠੀਕ ਹੈ ਸਾਡੇ ਪੁਰਾਣੇ ਬਜ਼ੁਰਗ ਸਿਆਣੇ ਕਹਿ ਗਏ ਸੀ ਅਸੀਂ ਉਹਨੂੰ ਅਸੀਂ ਪੁਰਾਣੇ ਕੱਪੜਿਆਂ ਨੂੰ ਧੋ। ਕੇ ਸੁਕਾ ਕੇ ਚੰਗੀ ਤਰ੍ਹਾਂ ਧੁੱਪ ਲਵਾ ਕੇ ਤਾਂ ਕਿ ਉਹ ਜਿਹੜੇ ਜਮਸ ਵਗੈਰਾ ਹੋਣ ਉਹ ਸਾਰੇ ਮਰ ਜਾਣ ਹਨਾ। ਹਾਂਜੀ- ਹਾਂਜੀ- ਹਾਂਜੀ। ਤੇ ਹੁਣ ਤੇ ਚੌਵੀ ਘੰਟੇ ਡਾਇਪਰ ਹੀ ਲੱਗੇ ਰਹਿੰਦੇ ਆ। ਹਾਂਜੀ -ਹਾਂਜੀ ਤੇ ਉਹੀ ਕਹਿੰਨੇ ਸਾਡੇ ਕੁਛ ਹਾਂਜੀ -ਹਾਂਜੀ ਹੁਣ ਸਾਡੇ ਬ ਜਿਹੜੇ ਕੁਛ ਪਰੰਪਰਾਵਾਂ ਜਿਹੜੀ ਚੱਲ ਚੱਲਦੀਆਂ ਪਈਆਂ। ਤੇ ਉਹਨੂੰ ਅਸੀਂ ਫੋਲੋ ਨੀ ਕਰਦੇ।
ਬਿਲਕੁਲ ਆਪਾਂ ਉਹ ਤੇ ਹੁਣ ਕੁਛ ਏਦਾਂ ਹੋ ਗਿਆ ਨਾ ਹੁਣ ਅੱਜ ਕੱਲ੍ਹ ਜਿਵੇਂ ਪਹਿਲੇ ਸੀਗੇ ਪਹਿਲੇ ਘਰ ਵਾਲਾ ਕਮਾਂਦਾ ਸੀ ਘਰ ਵਾਲੀ ਘਰ ਸਾਂਭਦੀ ਸੀ। ਹੁਣ ਦੋਨੋਂ ਹੀ ਕਮਾਣ ਚਲੇ ਗਏ ਨੇ ਬੱ ਬੱਚਿਆਂ ਨੂੰ ਕੁਛ ਕੋਈ ਦੱਸਦਾ ਨੀ ਪੂਰਾ ਦਿਨ ਟਾਈਮ ਨੀ ਦਿੰਦੇ ਬੱਚਿਆਂ ਨੂੰ।
ਬਚਿਆ ਨੂੰ, ਬਿਲਕੁਲ-ਬਿਲਕੁਲ। ਹੁਣ ਦੇਖੋ ਜਦੋਂ ਆਪਾਂ ਫੈਮਿਲੀ ਦੇ ਵਿੱਚ ਰਹਿੰਦੇ ਹਾਂ ਅਸੀਂ ਤਾਂ ਚਲੋ ਕੰਮ ਕੁਮ ਕਰਨ ਚੱਲ ਜਾਂਦੇ ਹਾਂ। ਮਗਰੋਂ, ਸਾਡੇ ਦਾਦਾ- ਦਾਦੀ ਹੁੰਦੇ ਨੇ। ਉਹਨਾਂ ਨੇ ਕਿੰਨਾ ਸਮਾਂ ਕੱਢਿਆ ਹੁੰਦਾ ਪਿੱਛੋਂ ਉਹਨਾਂ ਨੂੰ ਕਿੰਨੀ ਨੌਲੇਜ ਹੁੰਦੀ ਆ ਉਹ ਸਾਨੂੰ ਪਰੰਪਰਾਵਾਂ ਬਾਰੇ। ਦੱਸ ਦੇਨੇ ਸਾਡੇ ਰੀਤੀ ਰਿਵਾਜਾਂ ਬਾਰੇ ਦੱਸਦੇ ਨੇ। ਜਿਵੇਂ ਕਿ ਵਿਆਹ ਸ਼ਾਦੀ ਹੈ ਵਿਆਹ ਸ਼ਾਦੀ ਵਿੱਚ ਜਦੋਂ ਆਪਾਂ ਸਾਰੇ ਇਕੱਠੇ ਹੁੰਦੇ ਨਾਨ ਮੇਲ ਦਾਤ ਕਾ ਮੇਲ ਸਾਰੇ ਇਕੱਠੇ ਹੁੰਦੇ ਆ ਵਿਆਹ ਦੇ ਵਿੱਚ ਕਿਹੜੀਆਂ ਰਸਮਾਂ ਕਿੱਦਾਂ ਕਰਨੀਆਂ? ਕਿੱਦਿਆਂ ਨੀ ਇਹ ਸਾਡੇ ਸਾਨੂੰ ਸਿਆਣੇ ਦੱਸਦੇ ਹੁੰਦੇ ਨੇ, ਇਹ ਸਾਰੀ ਪਰੰਪਰਾਵਾਂ ਹੀ ਨੇ ਸਾਡੀਆਂ।
ਹੋਰ ਹੁਣ ਜਿਹੜੇ ਹੁੰਦੇ ਗਾ ਅੱਜ-ਕੱਲ ਤੇ ਕੁਛ ਨਵੇਂ-ਨਵੇਂ ਸਟੇਜ ਚੱਲ ਪਏ ਨੇ ਉੱਧਰ ਕੋਈ ਸਟੇਜ ਤੇ ਫੁਲ ਗਿਰਵਾਾਰ ਕੋਈ ਤਾਂ ਕੋਈ ਬੈਂਚ ਲਵਾ ਰਿਹਾ ਗੋਲ ਘੁੰਮਣ ਵਾਲੇ, ਪਹਿਲਲੇ ਸੀ ਕੁਛ ਨੀ ਸੀਗਾ ਇਏਦਾਂ।
ਨਹੀਂ ਸੀਗਾ ਇਦਾਂ ਉਹਹੀ ਕਹਿੰਦੇ ਪਹਿਲੇ ਕਹਿੰਦੇ ਲੋਕਾਂ ਘਰਾਂ ਚ ਵਿਆਹ ਕਰਦੇ ਸੀਗੇ ਬਕਾਇਦਾ ਰੀਤੀ ਰਿਵਾਜਾਂ ਨਾਲ ਵਿਆਹ ਹੁੰਦਾ ਸੀ, ਤੇ ਸਾਰੀ ਪਰੰਪਰਾਵਾਂ ਨੂੰ ਫੋਲੋ ਕੀਤਾ ਜਾਂਦਾ ਸੀ। ਠੀਕ ਹੈ, ਹੁਣ ਅੱਜ-ਕੱਲ੍ਹ ਕੀ ਚੱਲਦਾ ਪਿਆ ਸਟੇਜ ਦੇ ਵਿੱਚ ਬਾਹਰੋ ਸਿੰਗਰ ਬੁਲਾ ਲੈਂਦੇ ਆ ਬਾਹਰੋਂ ਵੱਡੇ-ਵੱਡੇ ਅਹ ਡਾਂਸਰਾਂ ਵਗੈਰਾ ਬੁਲਾ ਲੈਂਦੇ ਹਾ। ਇਹ ਸਾਡੇ ਕਲਚਰ ਦੇ ਵਿੱਚ ਨਹੀਂ ਹੈ ਇਹ ਸਾਡੀ ਪਰੰਪਰਾਵਾਂ ਦੇ ਵਿੱਚ ਨਹੀਂ ਆਉਂਦੀਆਂ।
ਕੁਛ ਨਵਾਂ ਜਿਹਾ ਟਰੈਂਡ ਚੱਲ ਗਿਆ, ਹੁਣ ਬਸ ਹਾਰ ਪਾਓ ਫੇਰ ਆਪ ਹੀ ਰੀਲ ਬਣਾਓ ਕੋਈ। ਪਿਛਲੀ ਪਹਿਲੇ ਤਾਂ ਮਤਲਬ ਕੁੜੀਆਂ ਰੋਂਦੀ ਵੀ ਸੀਗੀ, ਹੁਣ ਤਾਂ ਹੱਸਦੀਆਂ ਹੀ ਜਾਂਦੀਆਂ।
ਦੀ ਜਾਂਦਿਆ ਉਹੀ ਤਾਂ ਗੱਲ ਹੈਨਾ ਕਿਉਂਕਿ ਸਾਰੀਆਂ ਦੇ ਲਵ ਮੈਰਿਜ ਹੋਣ ਰਹੀਆਂ ਨੇ, ਸਾਡੇ ਸੀਗਾ ਪਹਿਲਾਂ ਕੁੜੀਆਂ ਦੇਖੋ ਸਾਡੀ ਪਰੰਪਰਾ ਵਿੱਚ ਸੀਗਾ ਕਿ ਪਹਿਲੇ ਕੁੜੀਆਂ ਘੁੰਗੜ ਕ ਕਾਂਗ ਕੱਢ ਕੇ ਰੱਖਦੀਆਂ ਸੀ। ਹੁੰਦੇ ਘੁੰਗੜ ਵੀ ਨਹੀਂ ਕੱਢਦਾ ਕੋਈ ਹੁੰਦਾ ਜੀਨ ਟੋਪ ਪਾ ਕੇ ਸਾਰੇ ਬਾਹਰ ਜਾਂਦਿਆ, ਸਾਡੀ ਪਰੰਪਰਾ ਦੇ ਵਿੱਚ ਨਹੀਂ ਆਂਦਾ।
ਹੁਣ ਤੇ ਕੁਛ ਗੁਰਦੁਆਰਿਆਂ ਅੰਦਰ ਵੀ ਜੀਨਸ ਟੋਪ ਪਾ ਕੇ ਚੱਲ ਜਾਂਦੀ ਆ, ਉਹ ਚੀਜ਼ ਪਰ ਅਲਾਊਡ ਨਹੀਂ ਹੈਗੀ। ਸੂਟ ਪਾ ਕੇ ਜਾਣਾ ਚਾਹੀਦਾ ਪਰ ਫੈਸ਼ਨ ਜਿਹੜਾ ਚੱਲ ਰਿਹਾ ਨਾ ਅੱਜ-ਕੱਲ੍ਹ ਉਹਨੂੰ ਵੇਖ-ਵੇਖ ਕੇ ਧੀਰੇ-ਧੀਰੇ ਸਾਰੇ ਮਤਲਬ ਕੁੜੀਆਂ ਇਏਦਾਂ ਹੀ ਕਰਨ ਲਗੀ ਆਹੋ।
ਅੱਜ ਦੇ ਜਵਾਕ ਜਿਹੜੇ ਆ, ਇਹ ਪਰ ਪਰੰਪਰਾਵਾਂ ਨੂੰ ਫੋਲੋ ਹੀ ਨਹੀਂ ਕਰਦੇ। ਜਦਕਿ ਪਰੰਪਰਾ ਇਹ ਕਹਿੰਦੀ ਹੈ ਕਿ ਜਦੋਂ ਅਸੀਂ ਮੰਦਿਰ ਜਾਣਾ ਜਾਂ ਗੁਰਦੁਆਰੇ ਜਾਣਾ ਆਪਣਾ ਸੇਰ ਢੱਕਣਾ ਤੇ ਸੂਟ ਪਾ ਕੇ ਜਾਣਾ, ਸਿਰ ਢਕੇ, ਹਾਥ ਪੂਰੇ ਸਰੀਰ ਕਵਰ ਹੋਣਾ ਚਾਹੀਦਾ। ਹਾਂਜੀ, ਤੇ ਹੁਣ ਦੇਖ ਲਓ ਕੋਈ ਸਿਰ ਨਹੀਂ ਢੱਕਦਾ। ਕੋਈ ਸੂਟ ਨਹੀਂ ਪਾਉਂਦੇ, ਸਾਰੇ ਜੀਨ ਪਾ ਕੇ ਚੱਲ ਜਾਂਦੇ ਇਹ ਸਾਰੇ ਨਵੇਂ ਬ ਮੋਰਡਨ ਨੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਬੰਦੇ ਨੇ।
ਇਹੀ ਹੈ ਜੀ ਹੁਣ ਗੁਰਦੁਆਰੇ ਅੰਦਰ ਹੁਣ ਕੁਛ ਗੁਰਦੁਆਰੇ ਦੇ ਬੰਦੇ ਵੀ ਨਹੀਂ ਬੋਲਦੇ ਰੋਕਦੇ-ਟੋਕਦੇ ਵੀ ਨੀ ਉਹ। ਅਗਰ ਕੋਈ ਲੇਡੀਜ਼ ਜੀਨਸ ਪਾ ਕੇ ਆ ਰਹੀ ਨਾ ਤੇ ਉਹਨਾ ਦਾ ਫਰਜ਼ ਬਣਦਾ ਵੀ ਰੋਕੋ ਤੁਸੀਂ ਉਹਨਾ ਨੂੰ ਸਮਝਾਓ, ਅੱਗੋਂ ਦੇ ਤੁਸੀਂ ਜੀਨ ਜੀਨ ਪਹ ਕੇ ਨੀ ਆਣੀ, ਸੂਟ ਵਗੈਰਾ ਪਾਕੇ ਆਓ, ਉਹ ਇਹ ਹੁਣ ਜਿਵੇਂ ਹੁਣ ਦੁਨੀਆਂ ਚੱਲ ਜਾਂਦੀ ਉਹਦੇ
ਜੀ ਅੱਜ-ਕੱਲ ਦੇ ਹਿਸਾਬ ਨਾਲ ਚਲੇ ਜਾਂਦੀ, ਪੁਰਾਣਾ ਕੋਈ ਰੀਤੀ-ਰਿਵਾਜ਼ ਫੋਲੋ ਹੀ ਨਹੀਂ ਕਰਦੇ। ਹਾਂਜੀ, ਉਹੀ ਹੈ ਨਾ ਕਿ ਸਾਡੇ ਜਿਹੜੇ ਪਰੰਪਰਾਵਾਂ ਨੇ ਲੋਕੀ ਭੁੱਲੀ ਬੈਠੇ ਨੇ।
ਹੋਰ ਆ ਚੀਜ਼ ਬਸ ਇਦਾ ਹੀ ਹੈ ਹੁਣ।
ਜੇ ਅਸੀਂ ਪਰੰਪਰਾਵਾਂ ਨੂੰ ਅਸੀਂ ਦੁਬਾਰਾ ਫੋਲੋ ਕਰਦੇ ਹੁਣ ਜਿਵੇਂ ਸਾਡੀ ਪਰੰਪਰਾ ਹੀ ਪਹਿਲਾਂ ਆਪਾਂ ਸੱਤ-ਅੱਠ ਤੱਕ ਰੋਟੀ ਖਾ ਕੇ ਨੌ ਵਜੇ ਤੱਕ ਸੋ ਜਾਣਾ ਤੇ ਸਵੇਰੇ ਆਪਾਂ ਤੜਕੇ ਉੱਠਣਾ ਤੇ ਹੁਣ ਦੇਖੋ ਅੱਠ-ਨੌ ਵਜੇ ਤਕ ਰੋਟੀ ਬਨਣੀ ਸ਼ੁਰੂ ਹੁੰਦੀ ਹੈ। ਠੀਕ ਹੈ, ਇੱਕ ਤਾਂ ਮੋਬਾਇਲ ਲੋਕੀ ਇਨਾਂ ਚਲਾਉਂਦੇ ਨੇ।
ਕਿਸੇ ਘਰਰੇ ਦਸ ਵਜੇ ਬੰਦੀ ਹੈ, ਕਿਸੀ ਘਰੇ ਨੌ ਵਜੇ। ਕਈ-ਕਈ ਤਾਂ ਰਾਤੀ ਬਾਰਾਂ-ਬਾਰਾਂ ਵਜੇ ਰੋ ਰੋਟੀ ਖਾਂਦੇ ਨੇ ਉਹ ਮਤਲਬ ਨਾ ਜੋ ਪਹਿਲੇ ਸੀਗਾ ਨਾ ਉਹ ਚੀਜ਼ ਹੁਣ ਰਹੀ ਨੀ।
ਹਾਂਜੀ।
ਜੋ ਪਹਿਲੇ ਟਾਈਮ ਦੇ ਬਜ਼ੁਰਗ ਸੀਗੇ ਮਤਲਬ ਉਹਨਾਂ ਦਾ ਨਾ ਇੱਕ ਸ਼ਡਿਊਲ ਬਣਇਆ ਹੋਇਆ ਸੀ ਇੰਨੇ ਵਜੇ
ਕਿੰਨੇ ਵਜੇ ਸੋ ਜਾਣਾ, ਕਿਨੇ ਵਜੇ ਉਠਣਾ, ਕੰਮ ਕਰਨਾ ਫੇਰ ਸੋਹਣੀ ਤਰਹਾਂ ਆਪਣਾ ਖਾ-ਪੀ ਕੇ ਸੋਣਾ। ਹਾਂਜੀ-ਹਾਂਜੀ, ਹੁਣ ਤੇ ਬਸ।
ਸਾਰਾ ਸ਼ਡਿਊਲ ਹੀ ਖਰਾਬ ਹੋਆ ਸਾਰਿਆਂ ਦੀ, ਸਾਰੇ ਘਰ ਇਚ ਏਹੀ ਕਹਾਣੀ ਹੈ।
ਹਾਂਜੀ-ਹਾਂਜੀ ਉਹੀ ਤਾਂ ਗੱਲ ਹੈ, ਨਾ ਕਿ ਸਾਡੀ ਪਰੰਪਰਾ ਵਿੱਚ ਨਹੀਂ ਹੈਗੀਆਂ ਸੀਆਂ ਚੀਜ਼ਾਂ, ਜਿਹੜੀਆਂ ਹੁਣ ਚੱਲਦੀਆਂ ਪਈਆਂ। ਜਵਾਕ ਨਹੀਂ ਆਖੇ ਲੱਗਦੇ, ਉਹਨਾਂ ਨੇ ਆਪਣੀ ਮਰਜ਼ੀਆਂ ਕਰਨੀਆਂ। ਠੀਕ ਹੈ ਪਹਿਲਾਂ ਕੀ ਹੁੰ ਹਾਂਜੀ। ਉਹਨਾਂ ਨੂੰ ਸਕ੍ਰੀਨ ਚਾਹੀ ਦੀ ਐ, ਹਾਂਜੀ। ਉਹਨਾ ਨੂੰ ਸਕ੍ਰੀਨ ਚਾਹੀਦੀ ਐ।
ਤੇ ਹੁੰਦੀਕੀ ਇਹ। ਮੈਂ ਪਿੱਛੇ ਇੱਕ ਛੋਟਾ ਮੁੰਡਾ ਸੀ, ਉਹਨੂੰ ਕਿਹਾ ਸੀ ਮੈਂ ਕਿਹਾ ਤੁਝੇ ਪਤਾ ਹੈ, ਕੰਚੇ ਘਾਤੇ ਹੈਂ, ਕਹਿੰਦਾ ਨਾ।
ਉਹੀ ਗੱਲ, ਨਹੀਂ ਪਤਾ ਸਹੀ ਗੱਲ ਐ, ਉਹਨੇ ਕਿਹਾ ਸਬ ਪਰੰਪਰਾਵਾਂ ਦਾ ਫਰਕ ਪੈਂਦਾ ਪਿਆ ਵਾ। ਲੋਕੀ ਫੋਲੋ ਹੀ ਨਹੀਂ ਕਰਦੇ, ਸਾਨੂੰ ਦੇਖੋ ਅੱਜ ਕੱਲ੍ਹ ਲੋਕੀ ਜਆਇੰਟ ਫੈਮਿਲੀ ਤੇ ਰਹਿਣਾ ਨੀ ਚਾਹਦੇ। ਜੇ ਜੁਆਇੰਟ ਫੈਮਿਲੀ ਚ ਰਹਿਣਗੇ, ਤੇ ਫੇਰ ਹੀ। ਸਾਡੇ ਸਿਆਣੇ ਦੱਸਣਗੇ, ਕੀ ਪਰੰਪਰਾ ਬਾਰੇ
ਉ ਹੂ ਬਜ਼ੁਰਗ ਬੰਦੇ ਦੱਸਣਗੇ ਨਾ, ਇਹ ਚੀਜ਼ ਗਲਤ ਏ, ਏਦਾਂ ਸਹੀ ਕਰੋ ਮਤਲਬ ਦੱਸਦੇ ਨੇ ਹੌਲੀ-ਹੌਲੀ।
ਤੇ ਹੁਣ ਜਿਹੜੀ ਮੋਡਰਨ ਪੇਰੈਂਟਸ ਨੇ, ਉਹ ਕੀ ਕਰਦੇ ਨੇ, ਬੱਚਿਆਂ ਨੂੰ ਸਕ੍ਰੀਨ ਦੇ ਦਿੰਦੇ ਨੇ ਆਪ ਚੱਲ ਜਾਂਦੇ ਨੇ ਬਾਹਰ।
ਆਪ ਆਪਣਾ ਘੁੰਮਣ ਚਲੇ ਗਏ, ਪਿੱਛੇ ਫੋਨ ਬੱਚੇ ਚਲਾਈ ਜਾਂਦੇ ਨੇ ਬਸ
ਹਾ, ਉਹੀ ਤਾਂ ਗੱਲ ਹੈ ਨਾ, ਉਹ ਨੂੰ ਵੀ ਸਾਡੀ ਪਰੰਪਰਾਵਾਂ ਦਾ ਨਹੀਂ ਪਤਾ ਲੱਗੇਗਾ
ਹੋਰ ਅੱਜ ਕੱਲ੍ਹ ਤਾਂ ਬੱਚਿਆਂ ਨੇ ਖੇਡਣਾ ਤੱਕ ਬੰਦ ਕਰਤਾ, ਛੋਟੇ ਛੋਟੇ ਬੱਚੇ ਖੇਡਦੇ ਫੋਨ ਹੀ ਵੜੇ ਰਹਿੰਦੇ ਨੇ ਬਸ, ਪਹਿਲੇ ਟਾਈਮ ਜਿਆਦਾ ਵਧੀਆ ਸੀ, ਜੇ ਸਾਡੇ ਬਜ਼ੁਰਗ ਹੈਗੇ ਸੀ ਨਾ ਜਿਹੜੇ
ਕਿ ਜੇੜੇ
ਉਹ ਮਤਲਬ ਜਿਸ ਟਾਈਮ ਮਤਲਬ ਜਿਹੜੇ ਬਜ਼ੁਰਗ ਸਾਡੇ ਛੋਟੇ ਸੀਗੇ, ਉਹ ਸਾਰੇ ਖੇਡਦੇ ਸੀ, ਉਹਨਾਂ ਨੇ ਕਦੀ ਫੋਨ ਹੀ ਚਲਾ ਕੇ ਵੇਖੇ
ਮੇਰੇ ਦਾਦਾ ਜੀ ਹੈਗੇ ਨੇ, ਅਜ ਤਕ ਔ ਨਾਨੂੰ ਫੋਨ ਚ
ਹਾਂਜੀ ਉਹੀ ਤਾਂ ਗਹਿੱਲ ਐ, ਸਾਡੇ ਪੁਰਾਣੇ ਬਜ਼ੁਰਗ ਫੋਨ ਨਹੀਂ ਸੀ ਚਲਾਉਂਦੇ ਉਹ ਪੂਜਾ ਕਰਦੇ ਸੀ, ਪਾਠ ਕਰਦੇ ਸੀਗੇ, ਰੱਬ ਦਾ ਨਾਂ ਲੈਂਦੇ ਸੀ ਸੀਗੇ ਰਾਮ ਰਾਮ, ਅੱਜ ਕੱਲ੍ਹ ਚੀਜ਼ਾਂ ਹੈ ਹੀ ਨਹੀਂ, ਸਭ ਨੂੰ ਫੋਨ ਚਾਹੀਦਾ, ਉਹਨਾਂ ਨੂੰ ਤਾਂ ਫੋਨ ਦੀ ਵੈਲਿਊ ਨਹੀਂ ਪਤਾ ਹੀ
ਹ ਉਹਨਾਂ ਨੂੰ ਫੋਨ, ਮੇਰੇ ਦਾਦੀ ਨੂੰ ਅੱਜ ਤੱਕ ਫੋਨ ਦਾ ਬਟਨ ਨ ਦਬਾਉਣ ਆਇਆ ਸੀ ਢੰਗ ਨਾਲ
ਉਹੀ ਤਾਂ ਗੱਲ ਹੀ ਸਿਆਣੇ ਪੁਰਾਣੇ ਬੁਜ਼ੁਰਗ ਨੇ, ਇਹਨਾਂ ਨੂੰ ਫੋਨ ਚਲਾਉਣਾ ਨੀ ਆਉਂਦੇ, ਇਹਨਾਂ ਨੂੰ ਫੋਨ ਨਾਲ ਲੈਣੇ ਦੇਣੇ ਨਹੀ ਹੈ ਨਿਗਾ ਇਹਨਾਂ ਨੇ ਪੂਜਾ ਪਾਠ ਕਰਨਾ, ਰੱਬ ਦਾ ਨ ਲੈਣਾ
ਔਰ ਅੱਜ ਕੱਲ ਤੇ ਜਿਹੜਾ ਛੋਟੇ ਛੋੇਟੇ ਬੱਚਿਆਂ ਨੂੰ ਚਸ਼ਮੇ ਲਗਣ ਲੱਗ ਗੇ।
ਚਸ਼ਮੇ ਲੱਗਣ ਲੱਗ ਗਏ, ਚੌਵੀ ਘੰਟੇ ਸਕ੍ਰੀਨ ਜੇ ਦੇਖਣੀ ਹੈ।
ਹੋਰ ਇੱਧਰ ਬਜ਼ੁਰਗ ਹੈਗੇ ਨੇ ਸਾਡੇ ਦਾਦਾ ਜੀ, ਕੋਈ ਹੋਰ ਜਿਵੇਂ ਹੋ ਬਜ਼ੁਰਗ ਉਹਨਾਂ ਨੂੰ ਕੋਈ ਚਸ਼ਮਾ ਨੀ ਲੱਗਿਆ, ਕਦੇ ਫੋਨ ਵੇਖਿਆ ਨੀ, ਕਦੀ ਟੀ ਵੀ ਨੀ ਵੇਖਿਆ। ਹੁਣ ਛੋਟੇ ਛੋਟੇ ਬੱਚੇ, ਉਹ ਜੰਮਦੇ ਨੇ ਚਾਰ ਪੰਜ ਮਹੀਨੇ ਬਾਅਦ ਫੋਨ ਵੇਖਣਾ ਸ਼ੁਰੂ, ਕਾਰਟੂਨ ਲਾ ਦੋ
ਲਾ ਦੋ ਹੁਣ ਦੇਖੋ ਹਰ ਇੱਕ ਸਟੇਟ ਚ ਆਪਾਂ ਜਦੋਂ ਬਾਹਰ ਜਾਂਦੇ ਹਾਂ, ਹਰ ਇੱਕ ਸਟੇਟ ਦਾ, ਹਰ ਇੱਕ ਸਿਟੀ ਦਾ, ਹਰ ਇੱਕ ਹਰ ਇੱਕ ਦਾ ਆਪਣਾ ਆਪਣੀ ਆਪਣੀ ਪਰੰਪਰਾ ਹੈਗੀ ਆ ਪਰ ਮੈਂ ਕਹਿੰਦੀ ਕਿ ਸਾਨੂੰ ਆਪਣੇ ਪਰੰਪਰਾਵਾਂ ਨੂੰ ਭੁੱਲਣਾ ਨਹੀਂ ਚਾਹੀਦਾ ਹੈ, ਆਪਣੇ ਪਰੰ ਭਰਾਵਾਂ ਨੂੰ ਨਿਭਾਉਂਦੇ ਰਹਿਣਾ ਚਾਹੀਦਾ ਹੈ, ਉਹਦੇ ਵਿੱਚ ਹੀ ਸਾਨੂੰ ਲਾਭ ਹੈ
ਆਪਾਂ ਹੁਣ ਆਪਣੀ ਪਰੰਪਰਾ ਨੂੰ, ਸਾਨੂੰ ਨਾ ਬਜ਼ੁਰਗਾਂ ਕੋਲੋਂ ਪੁੱਛਣਾ ਚਾਹੀਦਾ ਵੀ, ਪਹਿਲੇ ਕੀ ਸੀ ਹੁਣ
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ, ਮੈਨੂੰ ਪਰੰਪਰਾਵਾਂ ਦੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ
ਮੈਨੂੰ ਵੀ ਵਧੀਆ ਲੱਗਿਆ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ
ਠੀਕ ਹੈ ਜੀ ਓਕੇ